ਸਤਿ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਜੀ! ਹੋਰ ਕੀ ਹਾਲ ਚਾਲ ਨੇ ਤੁਆਡੇ?
ਵਧੀਆ ਜੀ! ਤੁਸੀਂ ਦੱਸੋ ਆਪਨੇ।
ਬਸ ਵਧੀਆ ਅਸੀਂ ਵੀ ਹੋਰ ਰੋਟੀ ਖਾ ਪੀ ਲਈ।
ਹੋਰ ਕੀ ਰੋਟੀ ਰੁਟੀ ਖਾ ਕੇ ਲੰਮੇ ਪੈ ਗਏ ਆ। ਟੀ ਵੀ ਚਲਾਇਆ ਦਾ ਟੀ ਵੀ ਵੇਖਦੇ ਪਏ ਆ ਨਾਲ- ਨਾਲ ਸੀਰੀਅਲ ਚੱਲਦੇ ਪਏ ਨੇ।
ਸਾਡੇ ਵੀ ਹਾਂ, ਸਾਡੇ ਵੀ ਹੁਨੇ ਗਏ ਨੇ ਫਰੀ ਹੋ ਹੁਨੇ ਹੋਈ ਆਂ, ਦੁੱਧ ਵਗੈਰਾ ਦਿੱਤਾ, ਦਹੀਂ ਵਗੈਰਾ ਜਮਾਈ ਏ, ਮੈਂ ਮੈਂ ਕਿਹਾ ਚੱਲ, ਮੈਂ ਕਿਹਾ ਚੱਲ ਭੈਨ ਜੀ ਨੂੰ ਕੋਲ ਕਰ ਲਈਏ ਕਾਫੀ ਟਾਈਮ ਹੋ ਗਿਆ ਗੱਲ ਕੀਤੇ।
ਚਲੋ ਜੀ ਵਧੀਆ ਏਉ, ਅਸੀਂ ਤੇ ਵੈਸੇ ਹੀ ੲਸ ਟਾਈਮ ਈ ਵੇਲੇ ਹੁੰਨੇ ਆਂ। ਸਾਰੇ ਦਿਨ ਦਾ ਕੰਮ ਕਾਜ ਕਰਕੇ ਐਈ ਟਾਈਮ ਹੁੰਦਾ ਸਾਡੇ ਕੋਲੋ। ਕਿਸੇ ਵੇਲੇ ਤੇ ਇੰਨਾ ਕੰਮ ਹੁੰਦਾ ਬੰਦਾ ਥੱਕ ਕੇ ਸੌਨ ਦੀ ਕਰਦਾ।
ਹਾਂਜੀ, ਮੈਂ ਵੀ ਸੌਂਨ ਹਾਂਜੀ-ਹਾਂਜੀ।
ਹਾਂ, ਚਲੋ ਵਧੀਆ ਕੀਤਾ ਜੇ ਹਾਂਜੀ-ਹਾਂਜੀ।
ਮੈਂ ਵੀ ਸੋਨ ਲੱਗੀ ਸੀ। ਮੈਂ ਕਿਆ ਚੱਲ ਕਾਫ਼ੀ ਟਾਈਮ ਹੋ ਗਿਆ ਵੀ ਦੀਦੀ ਨਾਲ ਗੱਲ ਨੀ ਹੋਈ, ਚੱਲ ਗੱਲ ਹੀ ਕਰ ਲਈਏ। ਹੋਰ ਤੁਆਡਾ ਪੋਤਰਾ ਠੀਕ ਏ।
ਹਾਂਜੀ ਠੀਕ ਐਗਾ ਹੁਨ ਤੇ, ਸ਼ਰਾਰਤੀ ਹੋ ਗਿਆ ਬੜਾ ਈ। ਸ਼ਰਾਰਤਾਂ ਕਰਨ ਲੱਗ ਗਿਆ ਔ ਹੋਰ। ਸੱਤਵਾਂ ਲੱਗਿਆਂ ਉਨੂੰ ਹੁਨ ਐ ਵੀ ਤਰੀਕ ਨੂੰ ਹੋ ਜੇਗਾ ਸੱਤ ਮੀਨੇ ਦਾ। ਅੱਜ ਤੇ-ਅੱਜ ਤੇ ਮੰਜੇ ਤੇ ਉਲਟਾ ਵੀ ਹੋਨ ਨੂੰ ਤੇ ਉਲਟਾ ਹੋ ਜਾਂਦਾ ਨਾ ਆਪਨੇ ਪਲਸੇਟੀਆਂ ਮਾਰਦਾ ਵੇ ਉਲਟਾ ਹੋ ਜਾਂਦਾ। ਅੱਜ ਤੇ ਪੈਰਾਂ ਦੇ ਭਾਰ ਨਾ ਗੋਡੇ ਚੁੱਕ ਕੇ ਰਿੜ
ਅੱਛਾ-ਅੱਛਾ, ਦੇਖਨ ਤੇ ਮਨ ਕਰਦਾ ਬਏਆ। ਹ-ਹ-ਹ।
ਛੋਟੇ ਬੱਚੇ ਨੂੰ ਐ ਵੇਖ ਕੇ ਨਾ ਬੜੇ ਸਾਲਾਂ ਬਾਅਦ ਐਵੇਂ ਛੋਟੇ ਬੱਚੇ ਨੂੰ ਆਪਨੇ ਸਾਹਮਨੇ ਦੇਖਣਾ ਨਾ ਬੜੀ ਖੁਸ਼ੀ ਹੁੰਦੀ ਪਈ ਐ ਫੇਰ। ਵੀ ਲੈ ਹੁਣ ਵਿੜਨ ਦੀ ਸ਼ੁਰੂਆਤ ਕਰਨ ਲੱਗ ਗਿਆ ਤੇ ਵਾਕਰ 'ਚ ਬਿਠਾਇਆ। ਤੇ ਮੈਂ ਕਿਹਾ ਚੱਲ ਰੋਟੀ ਖਾਣ ਲੱਗੇ ਆ ਅਸੀਂ ਸਾਰੇ ਤੇ, ਤੇ ਮੈਂ ਕਿਹਾ ਇਹਨੂੰ ਵਾਕਰ 'ਚ ਬਿਠਾਓ। ਤਾਂ ਹੀ ਰੋਟੀ ਖਾਵਾਂ ਖਾ ਸਕਦੇ ਆ ਅਸੀਂ ਤਾ, ਤੇ ਵਾਕਰ 'ਚ ਬਿਠਾਇਆ ਤੇ ਵਾਕਰ ਨਾਲ। ਪੈਰ ਨਾ ਵਾਕਰ ਤੇ ਚਲਾਣ ਲੱਗ ਗਿਆ, ਅਸੀਂ ਰੋ ਰੋਟੀ ਰੋਟੀ ਖਾਂਦੇ ਖਾਂਦੇ ਅਸੀਂ ਸਾਰੇ ਇੰਨੇ ਖੁਸ਼ ਹੋਏ। ਮੈਂ ਕਿਹਾ ਲੈ ਆ ਤੇ ਇਹ ਤੇ ਇਹਨੇ ਨਾ ਸਾਰੇ ਕੰਮ ਬੜੀ ਜਲਦੀ।
ਸਾਰੇ ਕੰਮ ਉਹੀਓ ਹਰਮਨ ਨੱਕਣ ਮੇਰੇ ਹਰਮਨ ਨੇ ਵੀ। ਸਾਰੇ ਕੰਮ ਜਲਦੀ ਕਰ ਲਏ ਰਿੜਨਾ ਵੀ ਜਲਦੀ ਸਿੱਖ ਲਿਆ ਵਾਕਰ ਲਿਆ ਕੇ ਦਿੱਤਾ। ਦੋ ਦਿਨਾਂ 'ਚ ਵਾਕਰ ਪੈਰ ਮਾਰਨ ਹਲਕਾ ਹਲਕਾ ਸ਼ੁਰੂ ਹੋ ਗਿਆ ਮੈਂ। ਚਲੋ ਸਾਰੇ ਕੰਮ ਇੰਨੇ ਜਲਦੀ ਕਰਨੇ ਨੇ।
ਥੋੜੇ ਦਿਨ ਪਹਿਲਾਂ ਈ ਕਿਹਾ ਸੀ ਹਜੇ ਹਫ਼ਤਾ ਈ ਹੋਇਆ ਹੋਣਾ ਮੈਂ ਉਹਨੂੰ ਕਿਹਾ ਮੈਂ ਕਿਹਾ ਇਹਦੀ ਵਾਕਰ ਕੱਢ ਹੁਣ। ਐਦਾ ਨੀ ਮੰਜੇ ਤੇ, ਇਹਨੂੰ ਕੰਮ ਕੋਈ ਕਰਨਾ ਤੇ ਵਾਕਰ 'ਚ ਪਾ ਦਿਆ ਕਰੋ। ਤੇ ਉਹ ਵਾਕਰ 'ਚ ਹਜੇ ਹਫ਼ਤਾ ਹੀ ਹੋਇਆ ਹੋਣਾ ਬੈਠਦੇ ਹੋਏ ਆ ਇਹਨੂੰ। ਤੇ ਅੱਜ ਤੇ ਪੈਰ ਮਾਰ ਕੇ ਵਾਕਰ ਲੈ ਗਿਆ ਵੇ ਅੱਗੇ ਕਿੰਨੀ।
ਅੱਛਾ ਕਿਹੜਾ ਵਾਕਰ ਏ ਗੋਲ ਏ ਚੋਰਸ ਵਾਲਾ?
ਨਹੀਂ ਚੋਰਸ ਔਰ ਪਿੱਛੇ ਨਾ ਹੁਣ ਨਵੇਂ ਚਲੇੇਦੇ ਨੇ ਇਹ ਦੀ ਨਾਨੀ ਘਰੋਂ ਈ ਆਇਆ ਸੀ ਇਹ ਦੀ ਨਾਨੀ ਨੇ ਬੜੇ ਦਿੱਤਾ ਸੀ, ਤੇ ਉਹ ਪਿੱਛੇ ਹੈਂਡਲ ਤੁਸੀਂ ਬੱਗੀ ਵਕਤ ਨਾ ਇਹਨੂੰ ਚਲਾ ਵੀ ਸਕਦੇ ਔ।
ਆ ਵੀ ਸਹੀ ਵਧੀਆ ਨਵਾਂ ਡਿਜ਼ਾਇਨ ਨਾ ਪਹਿਲੇ ਨੀ ਆਦੇ ਸੀ। ਪਹਿਲੇ ਦੂਜੇ ਸਿੰਪਲ, ਪਹਿਲੇ ਹੁਣ ਆਦੇ ਸੀ ਗੋਲ ਵਾਕਰ ਉਹ ਬੱਚਾ ਰਿੜਦਾ ਸੀ ਨਾ ਉਹ ਪਲਟੀ ਮਾਰ ਜਾਂਦਾ ਸੀ ਤੇ ਉਹਦੇ ਗੋਲ ਵਾਲੇ ਨਾ ਗਿਰਦੇ ਸੀ ਬੱਚੇ।
ਹਾਂ ਨੀ ਇਹ ਗੋਲ ਨੀ ਹੈਗਾ ਚੋਰਸ ਹੈਗਾ। ਚੋਰਸ ਹੈਗਾ ਐ ਤੇ ਨਾਲ ਇਹਦੇ ਪਿੱਛੇ ਹੈਂਡਲ ਲੱਗਿਆ ਦਾ ਵੇ ਤੁਸੀਂ ਮਤਲਬ ਜਿਵੇਂ ਬੱਗੀ ਤੇ ਪਿੱਛੇ ਹੁੰਦਾ ਨਾ ਹੈਂਡਲ, ਉਵੇਂ ਤੁਸੀਂ ਇਹਨੂੰ ਮਤਲਬ ਪਹਿਲੇ ਤਾਂ ਦੋ ਤਿੰਨ ਦਿਨ ਅਸੀਂ ਇਹਨੂੰ ਬੱਗੀ ਐਵੇਂ ਈ ਹੈਂਡਲ ਫੜ ਕੇ ਇਹਨੂੰ ਘੁਮਾਦੇ ਰੇ। ਫੇਰ ਹੁਣ ਕੰਮ ਕੁਮ ਕਰਨ ਲੱਗ ਜਾਓ ਤੈ ਐਨੂੰ ਵਾਕਰ ਚ ਬਿਠਾ ਦੇਈ ਦਾ ਵੇ। ਤੇ ਹੁਣ ਪੈਰ ਮਾਰ ਕੇ ਰੇੜ ਲੈਂਦਾ ਥੋੜ੍ਹੀ ਜਿਹੀ। ਹਾਂ ਲਾਓ ਤੁਸੀ ਤੇ ਚੱਕਰ ਲਾਂਦੇ ਈ ਨੀ ਪਏ ਓ, ਉੱਥੋਂ ਈ ਸੁਣ ਸੁਣ ਕੇ ਖੁਸ਼ ਹੋਈ ਜਾਂਦੇ ਪਏ ਓ,
ਦਿਲ ਤੇ ਕਰਦਾ ਪਿਆ ਕਾਕੇ ਨੂੰ ਦੇਖਿਆ ਨੀ ਕਿੰਨਾ ਟਾਈਮ ਹੋ ਗਿਆ ਕਿ ਇੱਕ ਵਾਰ ਵੀ ਨੀ ਦੇਖਿਆ ਮੈਂ।
ਹਾਂ ਉਈ ਤੇ ਮੈਂ ਕਹਿ ਰੀ ਆ।
ਤੁਹਾਡੇ ਵੀਰੇ ਨੂੰ ਮੈਂ ਬੋਲਿਆ ਵੇ ਮੈਂ ਕਿਹਾ ਕਦੀ ਮੁਰਾਦਾਬਾਦ ਜਾਓ ਤੇ ਮੈਨੂੰ ਨਾਲ ਲੈ ਜਾਣਾ ਚਲੋ ਬੰਦਾ ਇੱਕ ਦਿਨ ਵਾਸਤੇ ਈ ਸਹੀ, ਬੰਦਾ ਮਿਲ ਤੇ ਲੈਂਦਾ ਸਾਰਿਆਂ ਨੂੰ
ਆਹੀਂ ਇਹ ਤੇ ਹੈ ਈ ਐ ਤੇ ਹੋਰ ਬੰਦਾ ਐਵੇਂ ੳ ਹੁੰਦਾ ਹੋਰ ਕੀ ਨਿਕਲੋਗੇ ਤੇ ਪ੍ਰੋਗਰਾਮ ਬਨਾਓ ਤੇ ਨਿਕਲੋ ਤਾਂਹੀ ਤੇ ਹੁੰਦਾ ਵੇ ਹੁਣ ਸੱਤ ਮਹੀਨੇ ਦਾ ਹੋਣ ਵਾਲਾ ਕਾਕਾ ਤੁਸੀਂ ਵੇਖ ਲੋ ਇੱਕ ਵਾਰੀ ਵੀ ਨੀ ਆਏ ਮਿਲਨ ਵੇਖਣ ਵੀ ਨੀ ਆਏ, ਹਾਂ।
ਤੁਹਾਡੇ ਵੀਰੇ ਨੂੰ ਟਾਈਮ ਹੋਏ ਨਾ ਬਸ ਉਹ ਜਲਦੀ ਜਲਦੀ ਚ ਤਿਆਰੀ ਕਰ ਲੈਂਦੇ ਨੇ ਚਲੇ ਜਾਂਦੇ ਨੇ। ਬੰਦਾ ਪਲੈਨ ਹੋਏ ਨਾ ਪਹਿਲੇ ਦਾ ਚੱਲਦਾ ਤੋਂ ਵੀ ਤਿਆਰੀ ਕਰ ਲੈ, ਨਾਲੇ ਪਿੱਛੇ ਆਏ ਸੀ ਬੱਚੇ ਦੇ ਪੇਪਰ ਵੀ ਸ਼ੁਰੂ ਹੋਣ ਲੱਗੇ ਸੀ ਪੜ੍ਹਾਈਆਂ ਫਿਰ ਕੀ ਕਰਦੀ ਫਿਰ ਮੈਂ ਆ ਨੀ ਪਾਈ।
ਆਹ ਫੇਰ ਅਸੀਂ ਇਹ ਜਨਾਨੀਆਂ ਤੇ ਵੇਖੋ ਅਸੀਂ ਤੇ ਫਸ ਈ ਜਾਨੇ ਆ ਘਰਾਂ ਦੇ ਜਿਵੇਂ
ਹਾਂ, ਮੈਂ ਸੋਚਿਆ ਸੀ ਚੱਲ ਇਸ ਵਾਰੀ ਪੇਕ ਕਿ ਨੀ ਜਾਵਾਂਗੇ ਚੱਲ ਦੀਦੀਆਂ ਕੋਲ ਚਲੇ ਜਾਵਾਂਗੇ। ਨਾ ਫਿਰ ਜਾ ਨੀ ਪਾਏ।
ਚਲੋ ਹੁਣ ਬਨਾ ਲਿਆ ਜੇ ਕੋਈ ਹੁਣ ਕੋਈ ਦੇਰ ਥੋੜੀ ਹੋ ਗਈ ਏ। ਹੁਣ ਵੇਖ ਲਿਆ ਜੇ।
ਸਕੂਲ ਖੁੱਲ੍ਹ ਗੇ ਨੇ।
ਕੋਈ ਨੀ ਬੱਚੇ ਤੇ ਹੁਣ ਵੱਡੇ ਹੋ ਗਏ ਨੇ ਤੁਆਡੇ, ਥੋੜੇ ਦਿਨ ਵੇਖ ਲੈਣਗੇ ਦਾਦਾ- ਦਾਦੀ ਏ ਓਰੀ ਚਾਚਾ- ਚਾਚ- ਚੀ ਨੇ ਵੇਖ ਲੈਣਗੇ ਕੋਈ ਨੀ। ਕਦੀ ਭਰਾ ਨੂੰ ਭਰਾ ਦਾ ਬਣੇ ਫੋਨ ਤੇ ਤੁਸੀਂ ਨਾਲ ਆ ਜਿਆ ਜੇ ਜਰੂਰ ਐਸੀ ਬਾਣੇ ਈ ਸੀ ਹਾਂ, ਹਾਂ ਹੋਰ ਕੀ। ਤੇ ਹੋਰ ਕੀ ਐਂਵੀ ਹੁੰਦਾ ਵੀ ਹੋਰ ਉਂਜ ਕਦੀ- ਨਿਕਲਿਆ ਨੀ ਜਾਂਦਾ ਜੀ, ਦੇਖੋ ਘਰਾਂ ਦੇ ਕੰਮ ਤੇ ਕਦੇ ਨੀ ਖਤਮ ਹੋਣਗੇ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਲੋ। ਸਭ ਦੇਖੋ ਕੁੱਝ ਕਿਧਰੇ ਜਾਣਾ ਤੇ- ਛੱਡ ਕੇ ਜਾਣਾ ਈ ਪੈਂਦਾ ਵੇ ਕੰਮ ਪਿੱਛੇ।
ਹਾਂਜੀ ਹਾਂਜੀ ਨਾਲੇ ਮੈਂ ਇੱਕ ਤੁਆਡਾ ਸ਼ਨੀ ਬਾਜ਼ਾਰ ਨੀ ਦੇਖਿਆ। ਤੇ ਨਾਲੇ ਤੁਆਡੇ ਪ ਵੀਰੇ ਨੂੰ ਬੋਲਾਂਗੀ, ਵੀ ਸ਼ਨੀਵਾਰ ਚੱਲਾਂਗੇ ਸਵੇਰੇ ਸ਼- ਇੱਕ ਤੇ ਸ਼ਨੀਵਾਰ ਬਾਜ਼ਾਰ ਹੋ ਕੇ ਆਣਾ, ਬੜਾ ਮੰਨੇ ਏ ਓਥੇ ਕਾਫੀ ਸਮਾਨ ਤੁਆਡਾ ਮਿਲਦਾ ਐ ਸੁਣਿਆ।
ਕੇਨੇ ਵੇ ਆਂ ਆਨ ਵਾਸਤੇ ਤਾਨੂੰ ਕਿੰਨੀ ਵਰੀ ਬੁਲਾ ਚੁੱਕੇ ਆਂ। ਹੁਣ ਤੁਸੀਂ ਆਪਣੇ- ਓ ਬਸ ਭਰਾ ਕਰਕੇ, ਓ ਆਪਣੀ ਮਰਜ਼ੀ ਬਿਨਾਂ ਦੱਸੇ ਆ ਜਾਂਦਾ ਏ ਨਾ ਕਿਸੇ ਵੇਲੇ। ਅਚਾਨਕ ਈ ਸਲਾ ਬਣਦੀ ਓਨਾਂ ਦੀ ਵੀ। ਹਾਂ ਤੇ ਹੁਣ ਤੁਸੀਂ ਪੈਲੇ ਈ ਕੈ ਦੇਣਾ ਨਾ ਵੀ ਜਦੋਂ ਵੀ ਜਾਣਾ ਹੋਏ ਤੇ ਮੈਂ ਨਾਲ ਜਾਣਾ ਵੇ।
ਨਾਲੇ ਸ਼ਨੀਵਾਰ ਦਾ ਪ੍ਰੋਗਰਾਮ ਬਣਾਣਾ ਹਾਹਾ। ਬੜਾ ਸੁਣਿਆ ਤੁਆਡੇ ਓਥੇ- ਬੜਾ ਸਮਾਨ ਮਿਲਦਾ, ਹਰ ਤਰ੍ਹਾਂ ਦਾ ਕੱਪੜਾ ਕੀ-
ਕੱਪੜਾ ਜਾਦਾ ਵੇ ਜੀ, ਕੱਪੜੇ ਦਾ ਬਾਜ਼ਾਰ ਲੱਗਦਾ ਨਾ। ਕੱਪੜੇ ਦਾ ਬਾਜ਼ਾਰ ਹੁੰਦਾ। ਕੱਪੜੇ ਹੋ ਗੇ, ਲੈਸਾਂ ਹੋ ਗੀਆਂ। ਤਾਨੂੰ ਐ ਚੀਜ਼ਾਂ ਸਭ ਮਿਲਦੀ- ਜਾਣਗੀਆਂ। ਐ ਬੋਤ ਲੱਗਦਾ ਬਾਜ਼ਾਰ ਸਾਡਾ ਤੇ।
ਆਵਾਂਗੀ ਮੈਂ ਵੀ ਵੇਖਣਾ। ਚਿਕਨ ਦੇਖਣੀ ਏ, ਮੈਂ ਕਿਆ ਚੱਲ ਇੱਕ ਕ੍ਰੀਮ ਕਲਰ ਦੀ ਚਿਕਨ ਸੋਫਟ ਚਾਈਦੀ ਏ। ਸੋਫਟ ਨੀ ਹੁੰਦਾ ਕੱਪੜਾ ਬੜਾ ਸੋਫਟ ਓਏ, ਚਾਅ ਥਾਣ ਚੋਂ ਮਿਲ ਜੇ। ਏਥੇ
ਚਿੱਟਾ ਔਰ ਕਾਲਾ ਕੱਪੜਾ ਬੋਤ ਮਿਲਦਾ, ਕਿਉਂਕਿ ਏਥੇ ਮੋਮਡਨ ਹੈਗੇ ਨੇ ਨਾ ਓ ਸਾ- ਮੁਸਲਮਾਨ ਨੇ ਨਾ, ਐ ਲੋਗ ਜਾਦਾ ਚਾਏ- ਜਦੋਂ ਏਨਾਂ ਦੀ ਈਦ ਆਣ ਵਾਲੀ ਹੁੰਦੀ ਏ ਨਾ, ਓਦੋਂ ਚਿੱਟਾ ਕੱਪੜਾ ਬੜਾ ਵਿਕਦਾ ਏ।
ਮੈਨੂੰ ਚਿੱਟੇ ਰੰਗ ਦੀ ਕੁੜਤੀ ਬਣਾਣ ਦਾ ਬੜਾ ਓ ਵੇ, ਬਈ ਹੋਵੇ ਬੜੀ ਸੋਫਟ ਸੋਫਟ।
ਅੱਛਾ। ਹਾਂ ਤੁਸੀਂ ਆਓ ਲਾਓ ਚੱਕਰ, ਹਾਂ। ਨਈ ਭੇਜ ਤਾਂ ਦਵੇ ਬੰਦਾ, ਬਸ ਐ ਹੁੰਦਾ ਕੀ ਪਸੰਦ ਆਂਦੀ ਕੀ ਨਈ ਆਂਦੀ। ਤੁਸੀਂ ਆਓਗੇ ਨਾ ਤੁਸੀਂ ਆਪਣੀ ਪਸੰਦ ਦਾ ਵੇਖਨਾ। ਤਾਨੂੰ ਮੈਂ ਲੈ ਜਾਵਾਂਗੀ ਤੇ ਵਿੱਚ, ਨਾ ਸ਼ਨੀਵਾਰ ਵੀ ਨਾ ਆਇਆ। ਚਾਏ ਕਿਸੀ ਹੋਰ ਦਿਨ ਵੀ ਆਓਗੇ ਤੇ ਦੁਕਾਨਾਂ ਤੋਂ ਵੀ ਮਿਲ ਜਾਂਦਾ ਵੇ, ਵੇਖ ਲੈਣਾ ਤੁਸੀਂ ਦੁਕਾਨ ਤੋਂ।
ਹਾਂਜੀ ਤੁਆਡੇ ਓਥੇ ਬਰਤਨ ਬਾਜ਼ਾਰ ਵੀ ਲੱਗਦਾ ਨਾ।
ਹਾਂਜੀ ਬਰਤਨ ਬਾਜ਼ਾਰ ਸਾਡਾ ਮਸ਼ਹੂਰ ਹੈਗਾ। ਪਿੱਤਲ ਨਗਰੀ ਕੈਂਦੇ ਨੇ ਸਾਡੇ ਸੈ਼ਰ ਨੂੰ, ਪਿੱਤਲ ਨਗਰੀ ਕੈਂਦੇ ਨੇ। ਭਾਂਡਿਆਂ ਦਾ ਬਾਜ਼ਾਰ ਏ ਬਥੇਰਾ। ਏ ਡੈਕੋਰੇਸ਼ਨ ਦਾ ਬੜਾ- ਸਮਾਨ ਮਿਲਦਾ ਪਿੱਤਲ ਦਾ।
ਹੂੰ ਮੈਂ ਇੱਕ ਵਾਰੀ ਸੁਣਿਆ ਸੀ, ਲਿਆਈ ਵੀ ਸੀ।
ਓ ਆਣਾ ਕਿਵੇਂ ਹੋ ਗਿਆ, ਆਣਾ ਜਾਣਾ ਤੇ ਫੇਰ ਨਈ ਤੁਸੀਂ ਵੇਖ ਕੁਛ ਵੇਖ ਪਾਓਗੇ। ਤੁਸੀਂ ਜੇ ਆਣਾ ਆ ਨਾ ਇੱਕ ਦੋ ਦਿਨ ਲੈ ਕੇ ਆਓ ਤਾਂ ਕੀ ਤਾਂ ਈ ਤੁਸੀਂ ਬਾਜ਼ਾਰ ਘੁੰਮ ਸਕੋਗੇ। ਹੋਰ ਤੁਸੀਂ ਆਓ ਤੇ ਹਾਂ ਦੋ ਦਿਨ ਤੇ ਲੈਕੇ ਆਓ ਨਾ, ਤੁਸੀਂ ਫੇਰ ਤਾਂ ਈ ਘੁੰਮ ਪਾਓਗੇ, ਬਜ਼ਾਰ ਘੁੰਮ ਪਾਓਗੇ, ਸਾਰਾ ਦੇਖ ਪਾਓਗੇ, ਕੁਛ ਨਾ ਕੁਛ ਤੇ। ਹਾਂ, ਬਣਾਣਾ ਤੁਸੀਂ ਹੁਣ ਪ੍ਰੋਗਰਾਮ। ਹਾਂ, ਉੱਧਰ ਸਾਡੇ ਉੱਧਰ ਨੀ ਲੱਗਦੇ, ਸਾ ਏਧਰ ਤੇ ਲੱਗਦਾ ਮੰਗਲ ਬਜ਼ਾਰ ਲੱਗਦਾ, ਬੁੱਧ ਬਾਜ਼ਾਰ ਲੱਗਦਾ ਏ। ਸ਼ਨੀ ਬਜ਼ਾਰ ਲੱਗਦਾ ਏ।
ਹੋਰ ਸ਼ਹਿਰਾਂ ਦੇ ਤਾਂ ''ਮੈਂ ਵੇਖੇਦੇ ਨੇ, ‌ਮੰ ਮੰਗਲ ਬਜ਼ਾਰ ਵੀ ਦੇਖਿਆ ਦਾ, ਨਾਲੇ ਵੀਰ ਬਜ਼ਾਰ ਦੇਖਿਆ ਦਾ।
ਅੱਛਾ-ਅੱਛਾ, ਹਾਂ ਅਲੱਗ-ਅਲੱਗ ਸ਼ਹਿਰਾਂ ਕਈ ਸ਼ਹਿਰਾਂ'ਚ ਲੱਗ ਦੇ ਨੇ ਅਲੱਗ-ਅਲੱਗ ਦਿਨ ਦੇ, ਸਾਡੇ ਐ ਤਿੰਨ ਲੱਗਦੇ ਨੇ ਬਜ਼ਾਰ। ਤੇ ਅਸੀਂ ਚਲੇ ਜਾਈਦਾ, ਪਰ ਹੁਣ ਗਰਮੀ ਦੋ ਮਹੀਨੇ ਹੋ ਗਏ ਨੇ, ਅਸੀਂ ਨੀ ਗਏ ਹਜੇ। ਗਰਮੀ ਇੰਨੀ ਏ ਗਰਮੀ, ਗਰਮੀ ਤੇ ਨਿਕਲਣ ਹੀ ਨੀ ਦਿੰਦੀ ਜੀ ਕਿੱਧਰੇ। ਸਵੇਰੇ ਨਿਕਲ ਨੀ ਸਕਦੇ, ਨਾਸ਼ਤਾ-ਨੁਸ਼ਤੇ ਦਾ ਟਾਈਮ ਹੁੰਦਾ ਏ, ਘਰ ਦਾ ਕੰਮ ਹੁੰਦਾ ਏ। ਤੇ, ਦਪਹਿਰੇ ਤੇ ਬਿਲਕੁਲ ਵੀ ਨੀ ਨਿਕਲ ਸਕਦੇ ਹੋ ਅਸੀਂ ਗਰਮੀ'ਚ, ਤੇ ਸ਼ਾਮੀ ਪੰਜ ਵਜੇ ਡੇੇ ਨਿਕਲ ਨਿਕਲਿਆ ਕਰਨਾ, ਤੇ ਉਹ ਪੰਜ ਵਜੇ ਤੱਕ ਤੇ ਉਹ ਸਾਂਭਾ-ਸਾਂਭੀ ਕਰਨ ਲੱਗ ਜਾਂਦੇ ਨੇ, ਚੁੱਕਣ ਲੱਗ ਜਾਂਦੇ ਨੇ ਅਪਣਾ ਸਮਾਨ, ਵਾਪਸ ਜਾਣਾ ਹੁੰਦਾ ਉਹਨਾਂ ਨੇ, ਬਸ ਐਵੇਂ ਫੇਰ ਨਿਕਲ ਜਾਂਦਾ ਵੇ।
ਸਾਡੀ ਭੈਣ ਜਿੱਥੇ ਰਹੇਂ, ਹਾਂਜੀ ਸਾਡੀ ਭੈਣ ਵੀ ਰਹਿੰਦੀ ਏ ਨਾ ਹੁਣ, ਤੇ ਉੱਧਰ ਵੀ ਐ ਤ ਬਜ਼ਾਰ ਲੱਗਦੈ।
ਅੱਛਾ-ਅੱਛਾ।
ਇੰਨਾ ਸੋਹਣਾ ਸਮਾਨ ਹੁੰਦਾ ਐ, ਇੰਨਾ ਸਸਤਾ ਸਮਾਨ, ਮਨੂੰ ਫੋਟੋ ਭੇਜਦੀ ਰਹਿੰਦੀ ਏ। ਤੱਲੂ ਐ, ਆਏਦੇ ਨੇ, ਐ ਆਏਦੇ ਨੇ, ਮੈਂ ਕਿਹਾ ਲੱਲੈ। ਐ ਵੀ ਲੱਲੈ, ਐਵੀ ਲੱਲੈ, ਓ ਬੈਲੇੈਂਸ ਵਿੱਚ ਜਦੋ ਪਤਾ ਚੱਲਦੇ ਨੇ ਇੰਨੇ ਪੈਸੇ ਬਣ ਗਏ ਨੇ, ਥੋੜੇ-ਥੋੜੇ ਕਰਕੇ ਈ ਸਮਾਨ ਵੀ ਮੰਗਵਾਓ ਨਾ ਸਮਾਨ ਵਧੀਆ ਮਿਲ ਜਾਂਦਾ। ਮੈਂ ਮੰਗਵਾਂਦੀ ਰਹਿੰਦੀ ਆ ਆਪਣੀ ਭੈਣ ਕੋਲ, ਮੈਂ ਮੰਗਵਾਂਨੀ ਆ ਆਪਣੀ ਭੈਣ ਲੋ ਸਮਾਨ, ਹੁਣ ਵੀ ਮੇਰਾ ਸਮਾਨ ਆਇਆ ਦਾ ਰੱਖਿਆ ਦਾ ਮੇਰੀ ਭੈਣ ਨੇ, ਹੁਣ ਚ ਕਰ ਨਹੀਂ ਲੱਗਦਾ ਪਿਆ।
ਕਿਹੜਾ ਸਮਾਨ ਮੰਗਾਂਦੇ ਓ, ਕਰੋਕਰੀ ਕੱਪੜੇ ਕੀ ਮੰਗਵਾਂਦੇ ਓ ਓਥੋਂ?
ਇਸ ਵਾਰੀ ਤੇ ਮੈਂ ਕੱਪੜੇ ਵੀ ਮੰਗਵਾਏ ਨੇ, ਮਨੂੰ ਇੱਥੇ ਟੋਪ ਮੈਂ ਇੱਥੇ ਟੋਪ ਪਤਾ ਕੀਦਾ, ਸਾਢੇ ਅੱਠ ਸੌ ਰੁਪਏ ਦਾ ਟੋਪ, ਓਹੀ ਟੋਪ ਮਨੂੰ ਸਾਢੇ ਪੰਜ- ਸੌ ਰੁਪਏ ਦਾ ਮਿਲਿਆ।
ਅੱਛਾ-ਅੱਛਾ, ਉਹ ਜਿਹੜਾ ਬਾਜ਼ਾਰ ਲੱਗਦਾ, ਐਤ ਬਾਜ਼ਾਰ ਵਿਚ?
ਨਹੀਂ ਬ ਦੁਕਾਨ ਤੋਂ ਲਿੱਤੇ ਆ, ਐਥੇ ਫਰੈਸ਼ ਮਾਲ ਸੀ, ਸਹੀ ਹਾਂਜੀ ਤੇ ਪੈਂਟ ਮੰਗਵਾਈ, ਪੈਂਟ ਵੀ ਇੱਥੇ ਸੱਤ-ਅੱਠ ਸੌ ਤੋਂ ਘੱਟ ਟ ਨਹੀਂ ਹੈਗੀ, ਉਹ ਵੀ ਮਨੂੰ ਸਾਢੇ ਪੰਜਸੌ ਰੁਪਏ ਦੀ ਪੈਂਟ ਮਿਲੀ।
ਹਾਂ, ਤੇ ਲੈ ਕੋਈ ਨੀ ਬਚ ਹੀ ਗਏ, ਤੁਹਾਡੇ ਪੰਜ ਸੌ ਰੁਪਏ ਤੇ ਐ ਦੋ ਚੀਜ਼ਾਂ'ਚ ਉ ਬਚ ਗਏ।
ਤਿੰਨ ਟੋਪ, ਦੋ ਟੋਪ ਮੰਗਵਾਏ ਨੇ, ਇੱਕ ਪੈਂਟ ਮੇਰੀ ਭੈਣ ਕਹਿੰਦੀ ਏ ਮੈਂ ਲਿੱਤੀ ਸ਼ਾਲੂ ਤੇਰੀ ਵੀ ਲੈਣ ਲੱਗੀ ਆ ਮੈਂ, ਮੈਂ ਕਿਹਾ ਚੱਲ ਤੂੰ ਮੇਰੀ ਵੀ ਲੱਲੈ।
ਚਲੋ ਜੀ ਵਧੀਆ, ਭੈਣਾਂ ਦਾ ਏਹੀ ਤੇ ਸੁੱਖ ਹੁੰਦਾ, ਭੈਣਾਂ ਤੋ ਹੁੰਦਾ ਈ ਹੈ, ਚੱਲ ਭੈਣ ਮੈਂ ਲਈਏ ਚੱਲ ਇੱਕ ਭੈਣ ਦੀ ਵੀ ਲੱ ਲੈਂਨੀ ਆ, ਐ ਤੇ ਹੈਹੀ ਏ। ਵੱਡੀਆਂ ਹੋਣੀਆਂ ਨਾ ਤੁਹਾਡੀਆਂ ਭੈਣਾਂ ਤੁਹਾਡੇ ਤੋਂ, ਚਲੋ ਮਜ਼ੇ ਆ ਗਏ ਤੁਹਾਡੇ ਤੇ। ਤੁਹਾਨੂੰ ਮ ਭੈਣਾਂ, ਭੈਣਾਂ ਕੋਲੋਂ ਵੱਡੀਆਂ ਭੈਣਾਂ ਕੋਲੋਂ ਗਿਫਟ ਮਿਲਦੇ ਰਹਿੰਦੇ ਨੇ, ਹੋਰ ਕੀ ਚਾਹੀਦਾ।
ਆਂਜੀ-ਆਂਜੀ, ਕਰੋਕਰੀ ਦਾ ਸਮਾਨ ਲਿਆਈ ਬਜਾਰ, ਸ਼ਾਲੂ ਦੇਖ ਐ ਆਇਦੇ ਆ, ਮੇਰੀ ਬੇਟੀ ਆ ਲੈਕੇ ਆਈ ਏ। ਮੈਂ ਕਿਹਾ ਫਿਰ ਮੈਨੂੰ ਦਿਖਾਇਆ ਨਾ ਕਰੋ, ਯਾ ਤੇ ਮੇਰੇ ਅਸਤੇ ਲੱਲਿਆ ਕਰੋ।
ਹਾਂ, ਐ ਤੇ ਹੈਈ ਹੋਰ ਕੀ। ਉਹਨਾਂ ਨੂੰ ਕਹਿ ਦਿਆ ਕਰੋ ਨਾ ਇੱਕ ਆਪਣੇ ਵਾਸਤੇ ਲੈਲੋ ਤੇ ਇੱਕ ਨਾਲ ਈ ਮੇਰੇ ਵਾਸਤੇ ਲੈਲੋ ਜੇ ਵਧੀਆ ਚੀਜ਼ ਈ ਲੈਣਗੇ ਓ ਆਪਣੇ ਵਾਸਤੇ ਤੇ ਓ ਤੁਹਾਨੂੰ ਤੇ ਆਪੇ ਈ ਪਸੰਦ ਆਜੇਗੀ ਪੈਣ ਦੀ ਦਿੱਤੀ ਹੋਈ ਚੀਜ਼ ਤੇ ਪਸੰਦ ਆ ਈ ਜਾਂਦੀ ਏ ਪਤਾ ਤੇ ਹੋਣਾ ਈ ਉਹਨਾਂ ਨੂੰ ਕਿਵੇਂ ਦਾ ਤੁਹਾਡਾ
ਹਾਂਜੀ, ਚਲੋ ਠੀਕ ਐ ਸਤਿ ਸ਼੍ਰੀ ਅਕਾਲ ਭੈਣ ਜੀ।
ਠੀਕ ਐ ਫੇਰ ਭੈਣ ਜੀ ਆਇਆ ਜੇ ਲਾਇਆ ਜੇ ਚੱਕਰ। ਠੀਕ ਐ ਜੀ ਸਤਿ ਸ਼੍ਰੀ ਅਕਾਲ।